ਹਾਂਜੀ, ਸਤਿ ਸ੍ਰੀ ਕਾਲ, ਕੀ ਕਰਦੇ ਤੇ ਉਹ ਅੱਛਾ, ਤੰਗ ਤਾਂ ਨੀ ਕੀਤਾ?
ਨਹੀਂ ਨਹੀਂ ਐਸੀਂ ਤਾਂ ਕੋਈ ਗੱਲ ਨਹੀਂ, ਸੌਦੇ ਤੇ ਲੇਟ ਈ ਆ। ਮੋਬਾਇਲ ਚ ਹੀ, ਅੱਜ ਕੱਲ੍ਹ ਤੁਆਨੂੰ ਪਤਾ ਹੀ ਏ ਘੰਟਾ ਡੇਢ ਤੇ ਮੋਬਾਇਲ ਚ ਈ ਲੱਗ ਜਾਂਦਾ, ਸੋਣ ਤੋਂ ਪਹਿਲੇ।
ਸਭਦੇ
ਉਹੀ ਨਾ ਚੰਗਾ ਸਗੋਂ ਫੋਨ ਸਕਰੀਨ ਟਾਈਮ ਘੱਟ ਹੋਏਗਾ ਗੱਲਬਾਤ ਹੋ ਜਾਏਗੀ ਹੋਰ ਕੀ
ਹਾਂਜੀ ਇਹ ਤਾਂ ਹੈ ਹੋਰ ਦੱਸੋ ਘਰ ਪਰਿਵਾਰ ਸਭ ਕਿਵੇਂ ਵੀ
ਸਭ ਠੀਕ ਹੈ ਵਧੀਆ ਕਿਰਪਾ ਗੁਰੂ ਦੀ
ਚਲੋ ਵੀ ਗਰਮੀ ਗਰਮੀ ਤਾਂ ਬਹੁਤ ਹਾਂਜੀ ਪਹਿਲੇ ਮੌਸਮ ਤਾਂ ਵੀ ਵਧੀਆ ਹੋ
ਹਾਂਜੀ ਇਹ ਅੱਜ ਤੇ ਇੱਥੇ ਚੜ ਉਹ ਬੰਨ ਤਾਂ ਇਹ ਜਿਵੇਂ ਗੁੰਮਾ ਜਾਂ ਬਣਿਆ ਦਾ ਜਿਵੇਂ ਲੱਗਦਾ ਐ ਕਿ ਆਏਗੀ ਜ਼ਰੂਰ ਸਾਡੇ ਤੇ ਬਣਿਆ ਦਾ ਐ ਗੁੰਮਾ ਜਾ
ਆਜੇ ਚੰਗੀ ਗੱਲ ਆਜੇ ਤੇ ਨਈ
ਹਾਂ ਹਵਾ ਬਿਲਕੁਲ ਬੰਦ ਹੋਈ ਤੀ ਇਕਦਮ ਗੁੰਮ ਹੋਇਆ ਤਾਂ ਲੱਗ ਰਿਹਾ ਜਿਵੇਂ ਮੀਂਹ ਚੱਕੜ ਆਏਗਾ
ਚੰਗੀ ਗੱਲ ਅਸੀ ਉਹਦੇ ਚ ਹੈਗੀ ਆ ਇਨਾ ਗੁਮ ਆ ਆ ਬਸ ਪੁੱਛੋ ਨਾ ਹਾਂਜੀ ਹਾਂ ਸਹੀ ਗੱਲ ਕੀ ਆ ਤੇਰਾ ਯਾਰ ਐਵੇਂ ਪੀਂਦੇ ਉੱਚੀ ਬੋਲਿਆ
ਹਾਂ ਉਹੀ ਕਹਿ ਰਹੀ ਹੁਣ ਜੂਨ ਦਾ ਮਹੀਨਾ ਹੈਜੇ ਤੇ ਅੱਗੇ ਤੇ ਜੁਲਾਈ ਦੇ ਮਹੀਨੇ ਚ ਤੇ ਹੋਰ ਜਿਆਦਾ ਹੋ ਜਾਂਦੀ ਐ ਕੁਝ ਚੁੱਭਣ ਵਾਲੀ ਗਰਮੀ ਹੋ ਜਾਂਦੀ ਐ ਜੁਲਾਈ ਦੇ ਮਹੀਨੇ ਚ ਜੂਨ ਵਿਚ ਹੀ ਇੰਨਾ ਬੁਰਾ ਹਾਲ ਹੋ ਰਿਆ
ਨਹੀਂ ਪਿੱਛੇ ਦਾ ਮੌਸਮ ਸਾਡੇ ਏਥੇ ਬਹੁਤ ਵਧੀਆ ਸੀ
ਹਾਂ ਪਿੱਛੇ ਹੋਇਆ ਦੋ ਤਿੰਨ ਦਿਨ ਹੋਇਆ ਬਸ ਫੇਰ ਓਵੇਂ ਹੀ ਹੋ ਗਿਆ ਪਹਿਲੇ ਵੱਖ ਨੀ ਹੋ ਗਿਆ ਦੋ ਤਿੰਨ ਦਿਨ ਹੀ ਹੋਇਆ ਠੰਡਕ ਹਾਂ
ਸਾਡੇ ਵੀ ਏਥੇ ਐਂ ਸੀ ਹੁਣ ਪਤਾ ਨੀ ਕਿਉਂ ਫਿਰ ਗਰਮੀ ਚ ਹੋਵੇ ਬਸ ਦੇੇ ਕੋ ਗਰਮੀ ਹੋਏਗੀ ਤਾਂ ਹੀ ਮੀਂਹ ਆਏਗਾ
ਹੂੰ ਹੋਰ ਤੁਹਾਡੇ ਬੱਚੇ ਠੀਕ ਨੇ ਕੀ ਕਰਦੇ ਪਏ ਨੇ ਬੱਚੇ
ਹਾਂਜੀ ਗੁੜੀਆ ਨੀਚੇ ਟੀਵੀ ਵੇਖਦੀ ਪਈ ਆ ਸਾਰਾ ਦਿਨ ਨੀ ਦੇਖਣ ਦਿੰਦੀ ਮੈ
ਅੱਛਾ-ਅੱਛਾ ਹਾਂ ਇਹ ਤੇ ਹੈ ਬੱਚਿਆਂ ਨੂੰ ਹੁਣ ਟਾਈਮ ਪਾਸ ਇੱਕ ਘੰਟਾ ਦੋ ਘੰ ਤਾਂ ਵੈਸੇ ਟਾਈਮਿੰਗ ਪਹਿਲੇ ਬਣਾ ਦੋ ਨਾ ਟਾਈਮ ਟੇਬਲ ਬੱਚੇ ਦਾ ਠੀਕ ਰਹਿੰਦਾ ਐ ਕਿੰਨੇ
ਬਣਾਇਆ ਤਾਂ ਸਵੇਰੇ ਉੱਠਦੀ ਏ ਫਿਰ ਨਾਏ ਧੋਏਗੀ ਆਪਣਾ ਫਿਰ ਆਪਣਾ ਬ੍ਰੇਕਫਾਸਟ ਕਰੇਗੀ ਹਾਂ ਸ਼ੁਰੂ ਤੋਂ ਹੀ ਬੱਚਿਆਂ ਨੂੰ ਸਿਖਾ ਦੋ ਨਾ ਫਿਰ
ਜ਼ਿਆਦਾ ਵੀ ਬੱਚੇ ਨੂੰ ਫਰੀ ਨਹੀਂ ਛੱਡ ਰੱਖਣਾ ਚਾਹੀਦਾ ਮਤਲਬ ਡਿਸਿਪਲਿਨ ਰੱਖਣਾ ਚਾਹੀਦਾ ਐ ਦੋ ਘੰਟੇ ਤੋਂ ਜ਼ਿਆਦਾ ਜਾਂ ਇੱਕ ਘੰਟੇ ਤੋਂ ਜ਼ਿਆਦਾ ਨੀ ਟੀ ਵੀ ਦੇਖਣਾ ਇੱਕ ਘੰਟੇ ਤੋਂ ਜ ਹੂੰ
ਅੱਧਾ ਘੰਟਾ ਬਸ
ਹਾਂ ਉਹੀ ਕਹਿ ਰਹੀ ਹ ਆਪਣੇ ਹੱਥ 'ਚ ਹੁੰਦਾ ਬੱਚੇ ਨੂੰ ਡਿਸਿਪਲਿਨ ਕਿਵੇਂ ਸਿਖਾਉਣਾ ਅੱ ਅੱਜ ਕੱਲ ਤੇ ਨਹੀਂ ਤੇ ਬੱਚੇ ਬਹੁਤ ਜ਼ਿਆਦਾ ਬਗੜ ਗਏ ਨੇ ਸਕਰੀਨ ਟਾਈਮ ਇੰਨਾ ਹੋ ਗਿਆ ਹੈ ।ਬੱਚੇ ਬੱਚੇ ਮਾਵਾਂ ਕਹਿੰਦੀਆਂ ਚਲੋ ਬੱਚੇ ਨੂੰ ਫੋਨ ਦੇਦੋ ਜਾਨ ਛੁਡਾਈਏ ਆਪਣੀ ਜਾਨ ਛੁਡਾਈਏ ਫੋਨ ਪਕੜਾ ਦਿੰਦੇ ਆ
ਬਾਜ਼ਾਰ ਜਾਣਾ ਤੇ ਮੈਂ ਫੋਨ ਖ ਠੀਕ ਹੀ ਕਰ ਮੈਨੂੰ ਕਿਸੇ ਨੇ ਕਿਹਾ ਕਿ ਐਵੇਂ ਨਾ ਕਰੋ ਤੁਹਾਡੀ ਨੁਕਸਾਨ ਦੇਗੀਆਂ ਚੀਜ਼ਾਂ ਮੈਂ ਨਾ ਉਹਨੂੰ ਇੰਡੋਰ ਗੇਮਸ ਜਾ ਕੇ ਦੇੇਖ ਮੈਂੂੰ ਹੋ ਗਿਆ ਕੈਰਮ ਬੋਰਡ ਲਿਆ ਕੇ ਦੇ ਦਿੱਤੇ ਫਿਰ ਘਰ ਦਾਦੀ ਨੂੰ ਬਹਿ ਕੇ ਖੇਲਦੀ ਰਹਿੰਦੀ ਹੈ ।ਗੇਮਸ ਆਪਣੀ
ਅੱਛਾ ਇਹ ਤੇ ਬਹੁਤ ਵਧੀਆ ਕੀਤਾ ਤੁਸੀਂ
ਟਾਈਮ ਵੀ ਹੋ ਜਾਂਦਾ ਇਹਨਾਂ ਦਾ ਨਾਲ ਥੋੜ੍ਹਾ ਐਡਰਸ ਕੋਲ ਬਹਿਣ ਕੇ ਕੁਛ ਸਿੱਖਣਗੇ ਹੈ।
ਹਾਂ ਬੱਚੇ ਦਾ ਮਾਇੰਡ ਸ਼ਾਰਪ ਹੁੰਦਾ ਖੇਲ ਕੇ ਨਾ ਬੱਚੇ ਦਾ ਮਾਇੰਡ ਵੀ ਸ਼ਾਰਪ ਹੁੰਦਾ ਹੈ।
ਬਿਲਕੁਲ
ਟੀਵੀ'ਚ ਤੇ ਫੇਿਰ ਦੇਖ ਕੇ ਤੇ ਬੰਦੇ ਦੇ ਇਹ ਬੱਚ ਜਲਦੀ ਆਈਸਾਈਟ ਵੀਕ ਹੋ ਜਾਂਦੀ ਫਿਰ ਬੱਚੇ ਦਾ ਕਿਉਂ ਟੀਵੀ ਦੇ ਵਿੱਚ ਹੀ ਦਿਮਾਗ ਰਹੇਗਾ ਤੇ ਦਿਮਾਗ ਪ੍ਰੋਗਰੈਸ ਕੀ ਕਰੇਗਾ ਹੋਰ
ਅਗਰ ਨਹੀਂ ਅਗਰ ਟੀ ਵੀਜ ਕੁਛ ਦੇਖਦੀ ਨਾ ਤੇ ਮੈਂ ਕਾਰਟੂਨਲੇ ਲਾਉਣ ਦਿੰਦੀ ਡਿਸਕਵਰੀ ਹੋ ਗਿਆ ਕੁਛ ਮੈਥਾਮੈਟਿਕਸ ਹੋ ਗਿਆ ਇਹਵੇਂ ਨੌਲੇਜ ਦੀ ਚੀਜ਼ਾਂ ਹ ਦੇਖਦੀ ਹੋ। ਦੇਖੋ ਹਾਂ ਕਿਂ ਦੇਖੋ ਬੱਚਾ ਇੱਕ ਮਤਲਬ ਪੂਰਾ ਕਗਰ ਜੋ ਸਿਖਣੀ ਹੋਈ ਉਹ ਸਿੱਖਣ
ਜੋ ਬੱਚੇ ਨੂੰ ਸਿਖਾਵਾਂਗੇ ਉਹੀ ਸਿੱਖੇਗੇ ਬੱਚੇ ਦੇ ਦਿਮਾਗ ਕੱਚੀ ਮਿੱਟੀ ਵਾਕਣ ਹੁੰਦੇ ਨੇ ਬੱਚੇ ਜਿਵੇਂ ਢਾਲ ਦੋ ਉਵੇਂ ਢਲ ਜਾਂਦੇ ਨੇ ਬੱਚੇ ਤੇ ਮਾਂ ਬਾਪ ਦੇ ਹੱਥ ਵਿਚ ਹੁੰਦਾ ਹੈ। ਬੱਚੇ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਢਾਲਣਾ
ਮਤਲ ਦੇਖੋ ਪੈਰੈਂਟਸ ਹੁੰਦੇ ਬੱਚੇ ਪੈਰੈਂਟਸਨਾ ਟਾਈਮ ਫਨ ਦੇਖਦੇ ਨੇ ਬੰਬਈ
ਉਹੀ ਨਾ ਬੱਚੇ ਦੇਖਦੇ ਨੇ ਸਾਡੇ ਪੇਰੈਂਟਸ ਫੌਨ ਚਲਾ ਰਹੇ ਨੇ, ਤੇ ਜਬ ਅਸੀ ਖੁਦ ਹੀ ਫੋਨ ਚਲਾਵਾਂ ਗੇ ਰਾਤ ਦੇ ਬਾਰਾਂ ਬਾਰਾਂ ਇੱਕ ਇੱਕ ਵਜੇ ਤੱਕ ਤੇ ਅਸੀ ਬੱਚਿਆਂ ਨੂੰ ਕੀ ਮਨਾ
ਬਿਲਕੁਲ ਉਹੀ ਹੁੰਦਾ ਨਾ ਕਿ ਹਾਂ ਬਈ ਬੱਚੇ ਦਾ ਬੱਚੇ ਦਾ
ਹਾਂ ਉਹੀ ਨਾ ਬੱਚੇ ਤੇ ਅੱਗੋ ਜਵਾਬ ਹੀ ਦੇਣਗੇ ਨਾ ਤੁਸੀ ਤੇ ਚਲਾਉਂਦੇ ਪਿਓ ਸਾਨੂੰ
ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹਾਂ, ਆਦੀ ਵੀ ਆ ਮੇਰੀ ਉਹ ਮੇਰੀ ਉਹ ਆਉਂਦੀ ਨਾ ਸਿਸਟ ਆਉਂਦੀ ਉਹਦੇ ਬ ਚੇ ਐਵੇ ਪੁਲਟ ਕੇ ਜਵਾਬ ਦੇਣਗੇ।
ਹਾਂ ਉਹੀ ਨਾ ਬੱਚਿਆਂ ਨੂੰ ਡਿਸਿਪਲਿਨ ਪਹਿਲੇ ਖੁੱਦ ਡਿਸਿਪਲਿਨ ਚ ਹੋਵਾਂਗੇ ਅਸੀ ਤਾਂ ਹੀ ਆਪਣੇ ਬੱਚਿਆਂ ਨੂੰ ਡਿਸਪਲਿਨ ਦਿਖਾ ਸਿਖਾ ਪਾਵਾਂਗੇ ਨਹੀ ਤੇ ਅੱਗੇ ਬੱਚੇ ਹਮ
ਦੇਖੋ ਬੱਚਾ ਘਰ ਦੇ ਮਾਹੌਲ ਤੋ ਹੀ ਵੇਖ ਵੇਖ ਕੇ ਸਿੱਖਦਾ ਹੈ।
ਹਾਂ ਉਹ ਤੇ ਹੈ। ਜਿਵੇਂ ਦੇ ਬੱਚੇ ਨੂੰ ਸੰਸਕਾਰ ਦਵਾ ਉਵੇਂ ਦਾ ਹੀ ਬੱਚਾ ਅੱਗੋ ਨਿਕਲੇਗਾ, ਅੱਛੇ ਸੰਸਕਾਰ ਮਿਲੇਗੇ ਤੇ ਬੱਚਾ ਅੱਛੇ ਅੱਛਾ ਬਿਹੇਵ ਕਰੇਗਾ ਸੁਸਾਇਟੀ ਚ ਵੀ।
ਨਾਲੇ ਅੱਜ ਕੱਲ੍ਹ ਵੇਖੋ ਸਕੂਲ ਵਿੱਚ ਪਹਿਲੇ ਹੁੰਦਾ ਸੀ ਕਿ ਜਦੋ ਸਕੂਲ ਥੋੜਾ ਬਹੁਤਾ ਦੱਸਦੇ ਹੁੰਦੇ ਸੀ ਵੀ ਗੁੱਡ ਮੈਨਰਸ ਬੈਡ ਮੈਨਰਸ ਏ ਅੱਜ-ਕੱਲ੍ਹ ਤੋਂ ਉਹ ਵੀ ਸਕੂਲ ਅਲੇਆ ਨੇ ਬੰਦ ਕੁਛ ਸਮਝਾਂਦੇ ਹੀ ਨੀ ਬ ਹਾਂ ਤੁਸੀ ਐਲਡਰ ਦੀ ਰਿਸਪੈਕਟ ਕਰਨੀ ਹੈ ਉਹ ਹੈਂ ਅਸੀ ਸਕੂਲ ਜਾ ਕੇ ਕੰਪਲੇਂਨਸ ਕਰੀਏ ਨਾ, ਅਸੀਂ ਸਕੂਲ ਜਾ ਕੇ ਫਿਰ ਕੰਪਲੇਂਨ ਕਈ ਨ ਬੱਚੇ ਐਵੇਂ ਹਰਕਤਾਂ ਕਰਦਾ ਉਹ ਕਹਿੰਦੇ ਤੁਸੀ ਪੈਰੈਂਟਸ ਹੋ ਤੁਸੀਂ ਸਮਝਾਓ। ਤੇ ਅਸੀ ਕਹਿੰਦੇ ਹਾਂ ਨਹੀ ਇਹ ਤਾਂ ਟੀਚਰ ਸਮਝਾਉ। ਬਟ ਸਮਝ ਨਹੀਂ ਆਉਂਦੀ ਸਾਨੂੰ ਸਮਝਾਂਦੇ ਕਿਨਾ ਉਨੇ ਸਕੂਲੋ ਸਿੱਖਣੇ ਨ ਆਪਣੇ ਘਰੋਂ ਸਿੱਖੋ ਉਹਨੇ ਮਾਹੌਲ ਦੇਖ ਕੇ ਸਿੱਖਣਾ ਬਿ ਘਾਰ ਕੀ ਮਾਹੌਲ ਨੇ, ਮੇਰੇ ਘਰ ਦੇ ਵੱਡਿਆਂ ਨੂੰ
ਹਮ, ਹਮ-ਹਮ ਬਿਲਕੁਲ-ਬਿਲਕੁਲ ਏਟੀ ਪਰਸੈਂਟ ਬੱਚਾ ਘਰੋਂ ਸਿੱਖਦਾ ਹੈ, ਟਵੰਟੀ ਪਰਸੈਂਟ ਬੱਚਾ ਸੁਸਾਇਟੀ ਚੋਂ ਸਿੱਖਦਾ ਹੈ, ਜ਼ਿਆਦਾ ਤੇ ਬੱਚੇ ਦਾ ਘਰ ਦਾ ਮਾਹੌਲ ਹੀ ਬੱਚੇ ਨੂੰ ਬਣਾਉਦਾ, ਬੱਚੇ ਨੂੰ ਬਿਗਾੜਦਾ, ਇਹ ਤੇ ਹੈ ਹੀ। ਹੁਣ ਘਰ ਦੇ ਪੇਰਂ, ਘਰ ਚ ਅੱਛੇ ਸੰਸਕਾਰ ਹੋਣਗੇ ਬੱਚੇ ਵੀ ਅੱਛੇ ਨਿਕਲਣਗੇ ਮੋਸਟਲੀ ਜਾ ਜ਼ਿਆਦਾਤਰ ਅਸੀਂ ਇਹੀ ਵੇਖਣੇ ਹਾਂ ਸੋਸਾਇਟੀ ਚ ਮਾਂ ਬਾਪ ਨੂੰ ਦੇਖ ਕੇ ਹੀ ਬੱਚੇ, ਅੰਦਾਜ਼ਾ ਲਗਾ ਲੈਂਦੇ ਹਾਂ ਅਸੀਂ ਇਹਦੇ ਮਾਂ ਬਾਪ ਤੇ ਮੰਮੀ ਪਾਪਾ ਤੇ ਬੜੇ, ਸ਼ਰੀਫ਼ ਹੈਗੇ ਨੇ ਏਹ ਵੀ ਸ਼ਰੀਫ ਹੋਏਗਾ
ਹਾਂ ਹੁੰਦਾ ਵੇ ਹੁੰਦਾ, ਬਿਲਕੁਲ ਸਹੀ ਗੱਲ ਹੈ ਬਟ ਨਹੀਂ ਫਿਰ ਹੀ ਗਈ ਚੀਜ਼ ਵੀ ਹੁੰਦੀ ਦੇਖ
ਹਾਂ, ਨਹੀਂ ਓਪੋਜਿਟ ਵੀ ਹਾਂ,
ਅਤੇ ਕਈ ਹੁਣ ਜਿਵੇਂ ਮੈਂ ਜੋਬ 'ਤੇ ਜਾਂਦੀ ਹਾਂ ਨਾ ਅਤੇ ਕਈ ਐਵੇਂ ਇੰਟਰਵਿਊ ਤੇ ਆਉਂਦੇ ਨੇ ਨਾ, ਤੇ ਕਈ ਪੈਰੈਂਟਸ ਐਵੇਂ, ਪੇਰੈਂਟਸ ਵੀ ਨਾਲ ਆਉਂਦੇ ਨੇ ਬੱਚਿਆਂ ਦੇ ਤੇ ਉਹ ਏਦਾਂ ਹੁੰਦਾ ਹੈ ਕਿ ਪੈਰਿਸ ਬੋਲਦੇ ਰਹਿੰਦੇ ਨੇ ਅਸੀਂ ਕਹਿੰਦੇ ਤੁਸੀਂ ਬੱਚੇ ਨੂੰ ਤਾਂ ਬੋਲਣ ਦਿਓ- ਅਸੀਂ ਕੁਸ਼ਚਨ ਆਨਸਰ ਸਰ ਤਾਂ ਦੇਖੋ ਆਣਾ ਤਾਂ ਕੱਲ ਨੂੰ ਓਨਾ ਹੀ ਹੈ ਨਾ ਸੈਂਟਰ ਸਟੱਡੀ ਠੀਕ ਹੈ ਨਾ ਤੁਸੀਂ ਬੱਚੇ ਨੂੰ ਦਵਾਉਣ ਦੇਣ ਦੋ ਜਵਾਬ, ਉਹ ਪੇਰੈਂਟਸ ਇਨਕੁਆਇਰੀ ਕਰਦੇ ਰਹਿਣਗੇ ਬਈ ਇਹਦੇ ਵਿੱਚ ਐਵੇਂ ਹੁੰਦਾ ਇਹਦੇ ਵਿੱ ਵੇ ਹੁੰਦੇ ਫਿਰ ਅਸੀਂ ਉਹਨਾਂ ਨੂੰ ਚੁੱਪ ਕਰਾਂਦੇ ਵੀ ਤੁਸੀਂ ਚੁੱਪ ਕਰੋ, ਅਸੀਂ ਬੱਚੇ ਨੂੰ ਕੋਲ ਜਾਣਗੇ ਬੱਚਾ ਹ ਤੁਹਾੜਾ ਛੋਟਾ ਪਤਾ ਨਹੀਂ ਇਹ ਗਰੈਜੂਏਟ ਕੰਪਲੀਟ ਹੋਦੇ ਬੱਚੇ ਦੀ ਹਨਾ,
ਹੁ, ਹੂ, ਇਹ ਤੇ ਹੈ, ਆਹੋ ਤੇ ਹੈ ਹੀ ਬੱ ਬੱਚਾ ਬੋਲੇਗਾ, ਸਿੱਖੇਗਾ, ਕੁਸ਼ਚਨ ਪੁੱਟ ਕਰੇਗਾ, ਤਾਂ ਹੀ ਨਾ ਉਹ ਆਪਣੇ ਮਨ ਦੇ ਡਾਊਟ ਕਲੀਅਰ ਕਰੇਗਾ, ਫੇਰ ਹੀ ਫੇਰ ਹੀ ਚੀਜ਼ ਵਿੱਚ ਟਿਕ ਪਾਏਗਾ ਨਾ, ਹਾਂ।
ਹੋਰ ਦੋਸਤੋ' ਡਿਨਰ'ਤੁਸੀਂ ਕਰ ਲਿਆ ਸੀ।
ਹਾਂ ਡਿਨਰ ਕਰ ਲਿਆ ਸੀ, ਬਸ ਅੱਜ ਜਲਦੀ ਕਰ ਲਿਆ ਸੀ, ਅਜ ਅਸੀਂ ਰਾਤੀ ਤੇ ਦਾਲ ਹੀ ਜਿਆਦਾਤਰ ਮੋ ਤੇ ਦਾਲ ਬਣਦੀ ਕੱਲ ਬਣਾਏ ਸੀ। ਜੀ, ਪੱਤੇ ਵਗੈਰਾ ਪਤੋੜ ਆ ਗਏ ਨੇ ਨਾ ਹੁਣ ਮਾਰਕੀਟ ਚ, ਕੱਲ ਬਣਾਏ ਸੀ ਉਹੀ ਪੱਤੇ ਖਾਲੇ ਨਾਲ ਕਰੇਲੇ ਬਣਾਏ ਸੀ ਨਾਲ ਹਾਂ, ਬਸ ਗਰਮੀਆਂ ਚ,
ਕਰੇਲੇ ਅਸੀਂ, ਹਾਂ ਨਹੀਂ ਕਰੇਲੇ ਅਸੀਂ ਨਾ ਸਰਦੀਆਂ ਚ ਬਣਾਉਦੇ ਹਾਂ ਗਰਮੀਆਂ ਚ ਬਹੁਤ ਘੱਟ ਬਣਾਉਂਦੇ ਹਾਂ।
ਅੱਛਾ ਵੈਸੇ ਗਰਮੀਆਂ ਚ ਜਿਆਦਾ ਆਉਂਦੇ ਨੇ ਕਰੇਲੇ ਸਬਜ਼ੀਆਂ ਇੰਨੇ ਨਹੀਂ ਹੁੰਦੇ
ਹਾਂ ਸਾਡੇ ਜਿਵੇਂ ਸਰਦੀਆਂ ਚ ਵੀ ਐਂਡ ਹੋਣ ਲੱਗੀ ਹੈ ਫਿਰ ਤਾਂ ਬਣਾਉਦੇ ਚਾਹੀਦਾ ਇਕੱਠੇ ਬਣਾ ਕੇ ਜ਼ਰਾ ਖਲੰਦੇ ਨੇ ਆਲੂ ਕਰੇਲੇ ਫਰਾਈ ਕਰਕੇ ਜਾਂ ਵੇੇ ਭਰ ਕੇ
ਹਾਂ ਫਰਾਈ ਹੁਣ ਪਹਿਲੇ ਮੈਂ ਵੀ ਫਰਾਈ ਕਰਕੇ ਬਣਾਉਂਦੀ ਸੀ ਹੁਣ ਬੱਚੇ ਨੀ ਖਾਂਦੇ ਤੇ ਇਹ ਵੀ ਘੱਟ ਖਾਂਦੇ ਨੇ ਫਰਾਈਡ ਤੇ ਫੇਰ ਉਹਦੇ ਚ ਬਣਾ ਲਈਦੇ ਨੇ ਏਅਰ ਫਰਾਾਇਰ ਚ ਬਣਾ ਲੈਂਦੇ ਹਾਂ ਹੁਣ ਤੇ ਫਰਾਈਡ ਚੀਜ਼ਾਂ ਕੱਟ ਕਰਤੀਆਂ ਇਹਏ ਅਕੋਡਿੰਗ ਹੁਣ ਘੱਟ ਕਰ ਦਿੱਤੀਆਂ ਨੇ ਐਵੇਂ ਦੀ ਚੀਜ਼ਾਂ ਪਤਲੀਆਂਈਆਂ ਹਾਂ ਏਅਰ ਫਰਾਇਰ ਹਾਂ ਏਅਰ ਫਰਾਇਰ ਚ ਵੀ ਅੱਛੇ ਬਣ ਜਾਂਦੇ ਨੇ ਹਮ ਪਤੋੜ ਬਣਾਏ ਸੀ ਉਹ ਪੱਤੇ ਜਿਹੜੇ ਬੰਦੇ ਅਰਬੀ ਦੇ ਉਹ ਵੀ ਏਅਰ ਫ ੀ ਬਣਾਉਦੇ ਹਾਂ ਹੁਣ ਅਸੀਂ ਪਹਿਲ ਤ ਕੇ ਬਣਾਉਂਦੇ ਸੀ ਹੁਣ ਉਹ ਵੀ ਏਅਰ ਫਰਾਈ ਅਸੀਂ ਕਰਨੇ ਹ ਹਮ ਹਾਂ ਹਮ
ਚਲ ਸਟੋਲ ਵਗਾਾਈ ਬਦੋ ਹ ਜ਼ਿਆਦਾ ਪੀ ਮੈਂ ਕਿਹਾ ਜ਼ਿਆਦਾ ਤੇਰ ਦੇਖ ਕੋਲ ਕਹਿੰਦਾ ਸਕੋਲ ਨੀ ਵਚੇਗਾ ਸਾਡ
ਹਾਂ ਤੇਲ ਤੇ ਬਚੇਗਾ ਹੀ ਬਚਾਉਣ ਵਾਸਤੇ ਤੇ ਨਹੀਂੀ ਕਰਦੇ ਖੈਰ ਥੋੜਾ ਹੈਲਥ ਅਸ ਹੋ ਗਏ ਨੇ ਹੁਣ ਏਜ ਦੇ ਅਕੋਰਡਿੰਗ ਥੋੜੇ ਹਾਂ ਤੇਲ ਦਾ ਤੇ ਕੋਈ ਹੈ ਹਾਂ ਉਹ ਜਿੰਮ ਵਗੈਰਾ ਜਾਂਦੇ ਨਾ ਬੱਚੇ ਤੇ ਫਿਰ ਤੇਲ ਅਵੋਇਡ ਕਰਦੇ ਨੇ
ਣਾ ਦੇਖੋ
ਉਹ ਤੇ ਹੈ ਹੀ ਹਾਂਾਰ ਉਮਰ ਦੇ ਹਿਸਾਬ ਨਾਲ ਚੀਜ਼ ਪਚਦੀ ਹੈ ਨਾ ਹੁਣ ਤਾਂ ਲਈ ਚੀਜ਼ ਇੰਨੀ ਨੀ ਡੈਜਸਟ ਹੋ ਪਾਉਂਦੀ ਨਾ
ਹਾਂ ਨਾਲੇ ਆਪਣਾ ਆਪਣਾ ਦੇਖੋ ਸਰੀਰ ਆਉਂਦਾ ਕਈਆਂ ਨੂੰ ਬੁਢਾਪੇ ਚ ਵੀ ਪਚ ਜਾਂਦਾ ਕਈਆਂ ਨੂੰ ਜਵਾਨੇ ਚ ਵੀ ਨੀ ਪਚਦਾ ਨਾ ਸਭ ਦਾ ਆਪਣੇ ਅਲੱਗ ਅਲੱਗ ਮ
ਮੇਰਾ ਮੇਰਾ ਵੀ ਕੀ ਮੇਰੀ ਵੀ ਵਾਸਤੇ ਹਾਂ ਤੇ ਹ ਅਸੀਂ ਇਨੀ ਜਿਆਦਾ ਖਾਂਦੇ ਹੋ ਇਨੀ ਹਮ
ਚਲੋ ਸਹੀ ਹੈ
ਹਾਂ
ਫਿਰ ਨ ਕਰ ਲਿਆ ਕਰੋ ਯਾਦ
ਬਿਲਕੁਲ ਜੀ ਬਿਲਕੁਲ ਯਾਦ ਕਰਦੇ ਰਹਿੰਦੇ ਹਾਂ ਅਸੀਂ ਠੀਕ ਠੀਕ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ